ਸਤਿ ਸ਼੍ਰੀ ਅਕਾਲ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
ਬਸ ਵਧੀਆ- ਵਧੀਆ ਆਪ ਸੁਣਾਓ। ਪਰ ਮੌਸਮ ਕਿਵੇਂ ਦਾ ਹੋ ਰਿਹਾ ਉੱਧਰ?
ਮੌਸਮ ਤਾਂ ਅੱਜ ਬੜਾ ਸੋਹਣਾ ਹੋ ਰਿਹਾ ਅੱਜ ਸਵੇਰ ਦਾ।
ਹਾਂਜੀ ਸਾਡਾ ਇੱਧਰ ਵੀ ਹੁਣ ਹੋਇਆ ਹੈ। ਪਰ ਹਵਾ ਬੜੀ ਚੱਲ ਰਹੀ ਹੈ।
ਸਵੇਰੇ ਸਾਢੇ ਸੱਤ ਵਜੇ ਮੀਂਹ ਪਿਆ ਸੀ। ਮਤਲਬ ਪੰਦਰਾਂ ਮਿੰਟ ਲਈ ਪਿਆ ਸੀਗਾ ਫੇਰ ਉਹਦੇ ਬਾਅਦ ਮੀਂਹ ਵਾਲਾ ਹੀ ਮੌਸਮ ਬਣਿਆ
ਅੱਛਾ ਜੀ ਰੋਟੀ ਪਾਣੀ ਹੋ ਗਿਆ ਸਾਰਾ।
ਹਾਂਜੀ ਲੰਚ ਤੇ ਹੋ ਗਿਆ ਔਰ ਤੁਹਾਡਾ ਹੋ ਗਿਆ।
ਸਾਡਾ ਅਸੀਂ ਹੁਣੇ ਹੀ ਬਸ ਕਰਕੇ ਹਟਏ ਸੀ ਅੱਜ ਆਲੂ ਬੈਂਗਣ ਚਾਵਲ ਬਣਾਏ ਸੀ। ਨਾਲੇ ਮਸ਼ੀਨ ਲਾਈ ਸੀ ਨਾਲੇ ਆਲੂ ਬੈਗਣ ਚਾਵਲ ਬਣਾ ਲ
ਹਾਂਜੀ ਚੌਲ ਤੇ ਠੀਕ ਰਹਿੰਦਾ ਛੇਤੀ ਬਣ ਜਾਂਦੇ ਨੇ ਛੇਤੀ ਪਚ ਵੀ ਜਾਂਦੇ ਨੇ ਛੇਤੀ ਫੇਰ ਭੁੱਖ ਵੀ ਲੱਗ ਜਾਂਦੀ ਹੈ
ਮੈਂ ਉਬਾਲ ਕੇ ਬਣਾਉਂਦੀ ਆ ਨਾ ਪਾਣੀ ਵੱਖਰਾ ਕਰਕੇ ਬਣਾਉਂਦੀ ਆ
ਹਾਂਜੀ ਉਹ ਨੁਕਸਾਨ ਵੀ ਨਹੀ ਦਿੰਦੇ।
ਨਾ ਉਹ ਨੁਕਸਾਨ ਨ ਹੁੰਦੀ ਹੈ।
ਹਾਂਜੀ।
ਤਾਹੀਂ ਤੋਂ ਬਣਾਨਣੀ ਹਾਂ ਮੈਂ ਫੇਰ ਉਹ ਦੂਜੇ ਬਣਾ ਨਾ ਹਾਂਜੀ ਮੇਰੀ ਬੇਟੀ ਖਾਂਦੀ ਹੋਈ ਛੋਟੀ ਵਾਲੀ ਕੁੜੀ ਆ ਨਾ ਮੇਰੀ ਇੱਕ ਹੋਈ ਹੈ ਸਰਦੀ ਨ ਖਾਨਦੀ ਉਹ ਖਾਂਦੀ ਉਹੀ ਹੈ ਪਿੱਛੋਂ ਕੱਢ ਕੇ ਉਹ ਦੂਜੇ ਬਣਾਵਾਂਗੀ ਨਾ ਮੈਂ ਬਿਨਾਂ ਪਿੱਛੇ ਕੱਢਿਆ ਮਤਲਬ ਪਾਣੀ ਨ ਕੱਢਦੀ ਪਰ ਉਹ ਮੂੰਹ ਵੀ ਨੀ ਲਾਉਦੀ ਚਾਵਲ
ਅੱਛਾ, ਬੱਚੇ ਨੂੰ ਆਦਤ ਪੈ ਗਈ ਨਾ ਸ਼ੁਰੂ ਤੋਂ
ਜੀ
ਇਹ ਚੰਗੀ ਆਦਤ ਇਦਾ ਹੀ ਖਾਓ। ਕਿਉਂਕਿ ਉਹ ਦੂਜੇ ਵਾਲੇ ਨੁਕਸਾਨ ਵੀ ਦਿੰਦੇ- ਕਹਿੰਦੇ ਉਹ ਰਿਫਾਈਡ ਪਾ ਕੇ ਜਾਂ ਦੇਸੀ ਘਿਓ ਪਾ ਕੇ ਵੀਚ ਬਣਾਓ ਤੇ ਉਹਦਾ ਅਸਰ ਵੀ ਨਹੀਂ ਹੁੰਦਾ ਚੰਗਾ। ਇਹ ਨੁਕਸਾਨ ਨਹੀਂ ਦੇਣਗੇ ਇਹ ਸਿਆਲਾਂ ਵਿੱਚ ਵੀ ਬਣਾ ਲਓਗੇ ਨਾ ਤਾਂ ਵੀ ਨੁਕਸਾਨ ਨੀ ਦੇਣਗੇ
ਨਹੀਂ ਉਹੀ ਆ ਮੇਰੀ ਸੱਸ ਨੂੰ ਸ਼ੂਗਰ ਵਗੈਰਾ ਹੈਗੀ ਤੇ ਉਹ ਵੀ ਖਾ ਲੈਂਦੇ ਨੁਕਸਾਨ ਨੀ ਕਰਦੇ ਸ਼ੂਗਰ ਚ
ਹਾਂਜੀ।
ਡੈਡੀ ਮੇਰੇ ਬੋਲਦੇ ਆ ਕਿ ਮੈਂ ਕਿਹਾ ਤੁਹਾਨੂੰ ਨਾਲ ਦੂਜੇ ਬਣਾ ਦਾਂਗੇ ਪਰ ਮੈਂ ਕੀ ਕਰਾਂ ਕੁੜੀ ਨੀ ਖਾਂਦੀ ਹੈ। ਮੈਨੂੰ ਵੀ ਨੀ ਖਾਂਦੀ ਹੈ। ਮੈਂ ਵੀ ਮੈਨੂੰ ਵੀ ਇਹੀ ਪਸੰਦ ਆਉਂਦੇ ਆ ਪਿੱਛ ਕੱਢ ਕੇ
ਹਮ
ਫਿਰ ਸਾਰੇ ਪਿੱਛ ਖੜ ਕੇ ਖਾਣੇ ਸ਼ੁਰੂ ਕਰਤੇ ਸਾਰਿਆਂ ਨੇ।
ਹਾਂਜੀ ਠੀਕ ਹੈ।
ਹਮ ਮੇਰੇ ਘਰ ਭਿੰਡੀਆਂ ਵੀ ਪਹਿਲਾਂ ਨੀ ਬਣਦੀਆਂ ਸੀ। ਮੇਰੇ ਘਰ ਤੋਂ ਬਾਅਦ ਫੇਰ ਭਿੰਡੀਆਂ ਬਣਨੀਆਂ ਸ਼ੁਰੂ ਹੋਈਆਂ। ਨਾ ਮੇਰੀ ਸੱਸ ਨੇ ਭਿੰਡੀਆਂ ਬਣਾਉਣੀਆਂ ਮਤਲਬ ਬਣਾਉਂਦੇ ਬਹੁਤ ਘੱਟ ਸੀ ਇੱਕ ਦੋ ਵਾਰੀ ਬਣਾਈਆਂ ਹੋਣ ਉਹਨਾਂ ਨੂੰ ਪਤਾ ਨੀ ਕਿਵੇਂ ਬਣਦੀਆਂ ਨੇ ਕਿਵੇਂ ਨੀ ਉਹ ਨਾ ਪੋਟੇ- ਪੋਟੇ ਜਿੰਨੇ ਭਿੰਡੀ ਕੱਢ ਦਿੰਦੇ ਸੀ।
ਅੱਛਾ
ਉਹ ਕਿਡੀ ਮੋਡੀ ਭਿੰਡੀ ਹੋ ਗਈ ਪਰ ਤੁਸੀਂ ਉਹਨੂੰ ਫਰਾਈ ਕਰੋਗੇ ਹਲਕਾ ਪਾਣੀ ਪੂਰੀ ਬਹੁਤ ਨੇਰ ਛੱਡੇ ਹੀ
ਹਮ ਉਹ ਤਾਂ ਹੀ
ਤੇ ਪਾਣੀ ਪੈਂਦਾ ਹੀ ਨੀ
ਪਾਣੀ ਤਾਂ ਬਿਲਕੁਲ ਵੀ ਨਹੀਂ ਪੈਂਦਾ ਸੁੱਕੀ ਸਬਜ਼ੀ ਵਿੱਚ ਪਾਣੀ ਪੈਣਾ ਵੀ ਨਹੀਂ ਚਾਹੀਦਾ ਉਹਦਾ ਟੇਸਟ ਹੀ ਖ਼ਰਾਬ ਹੋ ਜਾਊਗਾ
ਤੇ ਉਹ ਬਣਾਉਂਦੀ ਨਹੀਂ ਸੀ ਪੀਂਦੀਆ ਫਿਰ ਮੈਂ ਵੀ ਵਿਹਾਇ ਆਈ ਤੇ ਫਿਰ ਮੈਂ ਬਉਣੀ ਸ਼ੁਰੂ ਕੀਤੀ ਆ ਫਿਰ ਡੈਡੀ ਕਹਿੰਦੀ ਸ਼ਹਿਦ ਬਣਦੀਆਂ ਪਿੰਡੀਆਂ ਮੈਂਣ ਜੀ ਤਾਂ ਬਣਦੀਆਂ ਨੇ,
ਹਾਂਜੀ,
ਬਰੀਕ ਬਰੀਕ ਕੱਟ ਕੇ ਮਤਲਬ, ਜਿਆਦਾ ਮੁ ਪਤੀਆਂ ਕੱਟ ਕੇ ਤੜਕਾ ਲੱਗਾ ਪਿਆ ਹਰੀ ਮਿਰਜ।
ਸਾਡੇ ਇੱਥੇ ਤਾਂ ਦਾਲਾਂ ਵੀ ਨੀ ਬਣਦੀਆਂ ਸੀਗੀਆਂ, ਮੂੰਗੀ ਸਾਬਤ ਦਾਲ ਨੀ ਬਣਦੀ। ਮੂੰਗੀ ਤੁਲੀ
ਹਮ
ਕਾਫੀ ਦਾਲਾਂ ਬਣਾਉਂਦੀ ਨੀ ਸੀ। ਮੇਰੀ ਸੱਸ ਤੇ ਮੈਂ ਜਦੋਂ ਵਿਆਹ ਕੇ ਆਈ ਨਾ ਤੇ ਥੋੜਾ ਮਤਲਬ ਡੇਢ ਦੋ ਸਾਲ ਬਾਅਦ ਅਸੀਂ ਅੱਡ ਹੋ ਗਏ ਸੀ। ਕਿਉਂਕਿ ਬੇਬੀ ਜਦ ਮੇਰਾ ਹੋਣਾ ਸੀ। ਨਾ ਇੱਕ ਮਿਸ ਕਰੇਜ ਹੋ ਗਿਆ ਸੀਗਾ। ਤੇ ਡਾਕਟਰ ਨੇ ਬੈਡ ਰੈਸਟ ਦੱਸਿਆ ਸੀ ਅਤੇ ਡਾਕਟਰ ਨੇ ਕਿਹਾ ਸੀ ਕਿ ਇਹਨੂੰ ਬੈਡ ਰੈਸਟ ਤੇ ਮੇਰੀ ਸੱਸ ਆਪਣਾ ਮਤਲਬ ਉਹ ਵੀ ਹਾਰਟ ਪੇਸ਼ੈਂਟ ਸੀ। ਮੈਂ ਉਹਨਾਂ ਨੂੰ ਵੀ ਬਲੇਮ ਨਹੀਂ ਕਰ ਸਕਦੀ ਅਤੇ ਮੇਰੇ ਹਸਬੈਂਡ ਨੇ ਕਿਹਾ ਚਲ ਕੋਈ ਨਹੀਂ ਇਸੇ ਘਰ ਵਿੱਚ ਥੋੜ੍ਹਾ ਕਿਚਨ ਅਸੀਂ ਸੈਪਰੇਟ ਕਰ ਲਵਾਂਗੇ ਤੇਰਾ ਕੰਮ ਘੱਟ ਹੋਏਗਾ।
ਹਾਂਜੀ,
ਅਤੇ ਉਹਦੇ ਬਾਅਦ ਫਿਰ ਮੈਂ ਜਦੋਂ ਬਣਾਉਣਾ ਸ਼ੁਰੂ ਕੀਤਾ। ਤੇ ਮੇਰੀ ਸੱਸ ਨੇ ਵੀ ਮੈਨੂੰ ਦੇਖਾ-ਦੇਖੀ ਬਣਾਉਣਾ ਸ਼ੁਰੂ ਕੀਤਾ, ਬਾਕੀ ਮੈਂ ਇਹ ਕਹਾਂ ਕਿ ਮੈਨੂੰ ਤਾਂ ਕੁਛ ਆਉਂਦਾ ਸੀ ਬਣਾਉਣਾ, ਮੈਂ ਵੀ ਕੁਛ ਸਿੱਖੀ ਪਈ ਉਹਨਾਂ ਕੋਲੋਂ ਵੀ ਕਿਉਂਕਿ ਮੇਰੀ ਮਦਰ ਨਹੀਂ ਸੀ।
ਹਾਂਜੀ,
ਕਿ ਮੈਂ ਜੋ ਉੱਥੇ ਖਾ ਸਾਡੇ ਉੱਥੇ ਜੋ ਬੰਦਾ ਸੀ, ਫਿਰ ਮੈਂ ਉਹ ਬਣਾਉਦੀ। ਆਪਣੇ ਪਾਪਾ ਕੋਲੋਂ ਪੁੱਛ-ਪੁੱਛ ਕੇ ਕੀ ਕਿੱਦਾਂ ਬਣਦੀ, ਤੇ ਫੇਰ ਮੈਂ ਉਹ ਬਣਾਉਂਦੀ ਤੇ ਮੇਰੀ ਸੱਸ ਕ ਆਂਦੀ ਕਿ ਕਿੱਦਾਂ ਬੰਨਦਾ ਹੈ, ਫਿਰ ਮੈਂ ਦੱਸਦੀ ਉਹਨਾਂ ਨੂੰ ਫਿਰ ਉਹਨਾਂ ਨੇ ਵੀ ਬਣਾਉਣਾ ਸ਼ੁਰੂ ਕੀਤਾ।
ਹਾਂਜੀ ਹੂੰ, ਤੁਸੀਂ ਅਚਾਰ ਤੁਸੀ ਪਾਾਦੇ ਹੋਗੇ।
ਮੇਰੀ ਸੱਸ ਹੀ ਪਾਉਂਦੀ ਸੀ ਅੰਬ ਦਾ ਅਚਾਰ,
ਵੀ ਨੀ ਪਾਦੇ,
ਨਹੀਂ ਜਦੋਂ ਉਹ ਚਲੇ ਗਏ, ਤਾਂ ਫੇਰ ਕੋਈ ਆਚਾਰ ਪਇਆ ਹੀ ਨਹੀਂ, ਅਸੀਂ ਤਾਂ ਰੇਡੀਮੇਡ ਲੈ ਕੇ ਆਨੇ ਆ,
ਫਿਰ ਇਹਨੂੰ ਟਾਈਮ ਵੀ ਨੀ ਹੁੰਦਾ ਨਾ ਮੇਰੇ ਕੋਲ
ਹਾਂ ਨਹੀਂ ਤੇ ਘਰ ਪਾਉਂਦੇ ਆ, ਉੱਥੇ ਮੇਰੀ ਮੰਮਾ ਪਾਉਂਦੀ ਸੀ, ਪਰ ਪਾਣਾ ਮੈਨੂੰ ਵੀ ਆਦਾ ਇਥੇ ਮੇਰੇ ਸੋਂਰਾ ਸਾਹਿਬ ਪਾਉਂਦੇ ਨੇ,
ਹਾਂਜੀ ਮੇਰੀ ਵੀ ਮਦਰ ਇਨ ਲੋ ਨਾ ਸਾਰਿਆਂ ਦਾ ਫਰੀ ਵਿੱਚ ਪਾ ਦਿੰਦੇ ਸੀ। ਤੇ ਮੇਰੀ ਸੱਸ ਕਹਿੰਦੀ ਸੀ, ਕਿ ਤੁਸੀਂ ਨਾ ਸਮਾਨ ਲਿਆ ਦੋ। ਮੈਂ ਅਚਾਰ ਪਾ ਦੇਵਾਂਗੀ, ਤੇ ਮੇਰੀ ਸੱਸ ਪਾਉਂਦੀ ਸੀ।
ਹਾਂਜੀ ਮੇਰੇ ਤੇ ਮੇਰੀ ਮੇਰੇ ਪਾਪਾ ਦੀ ਮਾਸੀ ਹੈਗੀ, ਆ ਨਾ ਇੱਕ ਤੇ ਉਹ ਤੇ ਮਤਲਬ, ਸਮਝ ਲਓ ਹਰ ਚੀਜ਼ ਦਾ ਚਾਰ ਪਾ ਲੈਂਦੀ ਉਹਦਾ ਚਾਰ ਨਾ ਵਿਕਦਾ ਹੈ, ਮਤਲਬ ਮੁੱਲ ਵੇਚਦੀ ਹੈ ਅਚਾਰ ਤੇ ਬਹੁਤ ਉਚਾਰ ਪਾਦੀ ਆ ਅਦਰਕ ਦਾ, ਲਸਣ ਦਾ ਨਿੰਬੂ ਦਾ ਤਾਂ ਨਿੰਬੂ ਦਾ ਮਿੱਠਾ, ਨਿੰਬੂ ਦਾ, ਖੱਟਾ ਮਿੱਠਾ, ਮਤਲਬ ਬਹੁਤ ਜਿੰਨੇ ਚਾਰ ਨਾ ਘਿਓ ਦਾ। ਅੰਬ ਦਾ ਸਭ ਦੇ ਚਾਰ ਪਾ ਦਿੰਦੀ ਹੈ।
ਮਿਰਚ ਦਾ,
ਹਾਂਜੀ,
ਉਹ ਜੋ ਓਦਾਂ ਹੀ ਪੈਂਦਾ ਬਿਨਾ ਤੇਲ ਵਾਲਾ ਉਹ ਹੈਂਡ ਟੂ ਹੈ। ਦੋ-ਦੋ ਤਿੰਨ ਦਿਨ ਵਿੱਚ ਹੀ ਠੀਕ ਹੋ ਜਾਂਦਾ, ਦੋ ਤਿੰਨ ਦਿਨ ਬਸ ਉਸ ਸਾਗ ਦੇ ਨਾਲ ਟੇਸਟੀ ਲੱਗਦਾ।
ਹਾਂਜੀ ਉਹ ਅਭਿਆਚਾਰ ਵੇਚਦੇ ਨੇ ਨਾ ਬੜਾ ਚੱਲਦਾ, ਮੈਂ ਤਾਂ ਉਹ ਗਈ ਸੀ, ਧਿਆਨ ਨੀ ਰਿਹਾ। ਮੰਮੀ ਕਹਿੰਦੇ ਰਹਿਣ ਦੋ ਅਸੀਂ ਘਰੋਂ ਅਚਾਰ ਲਈ ਨਾ ਲੜਾਈਆਂ ਪੈਂਦੀਆਂ ਨੇ,
ਹਾਂਜੀ,
ਤੇ ਮੈਂ ਕਿਹਾ, ਕੋਈ ਨੀ ਮੈਂ ਤੁਸੀਂ ਹੁਣ ਕਓਗੇ, ਨਾ ਮਾਸੀ ਕੋਲੋਂ ਅਚਾਰ ਤੇ ਲੈ ਲੈਣਾ ਫਿਰ ਮੈਂ ਤੁਹਾਡੇ ਮੁੱਲ ਲੈ ਜਾਗੀ ਅਚਾਰ ਪੱਦਾ ਮੇਰਾ ਸਹਰਾ ਸਾਫ਼ ਵੀ ਨੇ, ਪਰ ਪੱਖੇ ਨੇ ਪਿਛਲੇ ਸਾਲ ਅਚਾਰ ਪਾਇਆ ਨ ਅੰਬ ਦਾ ਤੇ ਇਹ, ਸ ਕੈੜ ਨੂੰ ਕਿਆ, ਕਿਉਂਕਿ ਨਾ ਮੇਰੇ ਸੈੜ ਜਿਹੜੇ ਨਾ ਉਹ ਵੀ ਬੜੇ ਆਸ਼ਾਨ ਸ਼ੌਕੀਨ ਹੈਗੇ ਨੇ,
ਹਾਂਜੀ ਪਹਿਲਾਂ ਜ਼ਮਾਨੇ ਦੇ ਨਾ ਬੰਦੇ ਅਚਾਰ ਸ਼ੌਂਕ ਨਾਲ ਖਾਂਦੇ ਸੀਗੇ।
ਬਿਲਕੁਲ, ਬਿਲਕੁਲ ਤੇ ਹੁਣ ਮੈਂ ਡੈਡੀ ਨੂੰ ਕਿਹਾ, ਮੈਂ ਕਿੱਧਰੋਂ ਸਾਡੇ ਨਾ ਥੋੜੀ ਜੀ ਨਾ ਘਰ ਲਾਗੇ। ਭਾਈ ਬਹਿੰਦਾ ਆ ਅੰਬੀਆਂ ਦਾ ਤੇ ਮੈਂ ਉਹਨੂੰ ਡੇਡੀ ਨੂੰ ਮੈਂ ਕਿਹਾ ਜਾਓ ਫਿਰ, ਫਿਰ ਇੱਕ ਘੰਟਾ ਬੰਦਾ ਬਸ ਫਿਰ ਉਹ ਪਿੰਡ ਚੋਂ ਆਉਂਦਾ ਕਿਧਰੋਂ, ਉਹ ਸਿਰਫ ਇੱਕ ਘੰਟਾ ਹੀ ਹੂੰਦਾ, ਸਵੇਰੇ ਬਸ ਸੱਤ ਤੋਂ ਅੱਠ ਛੇ ਤੋਂ ਸੱਤ ਈ ਹੀ ਕੁਛ ਪਹਿੰਦਾ।
ਅੱਛਾ,
ਮੈਂ ਮੰਮੀ ਨੂੰ ਡੈਡੀ ਨੂੰ ਕਹਿ ਮੈਂ ਕਿਹਾ, ਇੱਧਰ ਕੁੱਛ ਕਹਿ ਅਬੀ ਅਬੀ ਉਹਨੂੰ ਕਹਿਓ ਕਿ ਹਾਂਜੀ ਪਰ ਇਹ ਨਾ ਘਰ ਦਾ ਲਾ ਘਰ ਦਾ ਚੱਲਦਾ ਬੜਾ ਹੈ, ਪੂਰਾ ਸਾਲ ਚੱਲ ਜਾਂਦਾ ਘਰ ਦਾ ਚਾਰ
ਹਾਂਜੀ ਮੇਰੀ ਸੱਸ ਬਣਦੀ ਸੀ, ਫਿਰ ਮੇਰਾ ਦਿਓਰ ਪੰਜਾਬ ਰਹਿੰਦਾ ਸੀ ਨਾ ਖੰਨੇ।
ਹਾਂਜੀ
ਮੰਡੀ ਗੋਵਿੰਦਗੜ੍ਹ,
ਹਾਂਜੀ,
ਤੇ ਉਹਦੇ ਲਈ ਵੀ ਪਾ ਕੇ ਦਿੰਦੀ ਆ।
ਫਿਰ ਮੈਂ ਕਹਿੰਦੀ ਸੀ ਵੀ, ਉਹਨਾਂ ਲਈ ਪਾ ਕੇ ਦੇ ਰਹੇ ਹੋ ਤੁੂੰ ਸਾਨੂੰ ਵੀ ਦੇ ਦਿਓ ਥੋੜ੍ਹਾ ਜਿਹਾ।
ਹਾਂਜੀ ਹੁੰਦਾ ਹੀ ਹੈ, ਥੋੜਾ ਦੇਖ ਦੋ ਫੇਰ ਹੋਰ ਕੀ ਉਥੇ ਹੈ ਹੀ।
ਵੱਡਿਆਂ ਦਾ ਇਹੀ ਹੁੰਦਾ ਫੈਦਾ।
ਬਿਲਕੁਲ, ਬਿਲਕੁਲ ਹੁਣ ਤਾਂ ਮੇਰੀ ਮੰਮੀ ਪਾਉਂਦੀ ਆ ਚਾਰ ਪਹਿਲੇ ਮੇਰੀ ਨਾਨੀ ਪਾਉਂਦੀ ਸੀ। ਜਿੱਦੋਂ ਕਿ ਮੇਰੀ ਨਾਨੀ ਸੀ, ਮੇਰੀ ਮੰਮੀ ਨੇ ਅਚਾਰ ਨੀ ਪਾਇਆ ਸੀ ਮੇਰੀ ਨਾਨੀ ਨੂੰ ਅਸੀਂ ਬੁਲਾਉਂਦੇ ਸੀ ਘਰ ਨਾਨੀ ਨੇ ਅੰਬ ਦਾ ਨਿੰਬੂ ਦਾ ਜਿਦਾ ਵੀ ਅਚਾਰ ਕਹਦਾ ਨਾ ਉਹ ਪਾ ਦੇਣਾ।
ਤੇ ਹੁਣ ਮੰਮੀ ਹੁਣ ਨਾਨੀ ਸਾਡੀ ਗੁਜ਼ਰ ਗਈ ਹੈ, ਦੋ ਤਿੰਨ ਸਾਲ ਹੋ ਗਏ ਆ ਤੇ ਹੁਣ ਸਾਡੀ ਮੰਮੀ ਆਪ। ਪਾਉਂਦੀ ਆ ਚਾਰ ਹਾਂ, ਸੇਮ ਉਹੀ ਅੰਬ ਕੋੋਲ ਕਟਵਾ ਕੇ ਲੈਂਦੇ ਆ ਬਜ਼ਾਰੋਂ,
ਅੱਛਾ,
ਤੇ ਮਸਾਲੇ ਮਸੇ ਪਾ ਕੇ, ਤੇ ਮੰਮੀ ਪਾ ਲੈਂਦੇ ਬੜਕੁਨਾ ਚਾਰ
ਹਾਂਜੀ
ਪਹਿਲੇ ਜਦੋਂ ਵੱਡੇ ਹੋਣ ਨਾ ਫਿਰ ਬੁਲਣਾ,
ਹਾਂਜੀ ਉਹ ਤਾਂ ਹੈ,
ਮੇਰੀ ਨਾਨੀ ਨੇ ਮੇਰੀ ਮੰਮੀ ਨੂੰ ਸਭ ਕੁੱਛ ਸਿਖਾਇਆ, ਮੰਜੀ ਕਿਵੇਂ ਬ ਮੇਰੀ ਨਾਨੀ ਨੇ ਐਕਸਪਰਟ ਸੀ ਹਰ ਚੀਜ਼ ਚ
ਹਾਂਜੀ ਸਭ ਕੁਛ ਸਿਖਾਇਆ ਆਪ ਨੇ,
ਬਿਲਕੁਲ ਜੀ ਮੰਜੀ ਕਿਵੇਂ ਬੋਲਦੇ ਨੇ ਬਿਲਕੁਲ ਸਿਲਾਈ ਬੁਣਾਈ ਕਢਾਈ ਮੰਜੀ ਬੁਨਾ ਕਰ, ਨਿੱਕੇ ਮੋਟੇ ਸਾਰੇ ਕੰਮ ਜਾਂਦੇ ਹੁੰ ਖਾਣੇ ਕੀ ਲੋੜ ਪਿਆ ਕੇ ਨਾ, ਹਾਂਜੀ ਬੰਦਾ ਖੜਾ ਹੋ ਸਕੇ, ਆਪਣੇ ਪੈਰਾਂ ਤੇ
ਹਾਂਜੀ ਕੁੜੀਆਂ ਨੂੰ ਤਾਂ ਸਭ ਕੁਛ ਆਣਾ ਵੀ ਚਾਹੀਦਾ। ਕੱਲ ਨੂੰ ਅਗਲੇ ਘਰ ਜਾ ਕੇ ਔਖੀ ਨਾਈ ਆਂਦੀ।
ਘਰੇ ਜ ਮੰਜੀਆਂ, ਮੁਜੀਆਂ ਅਸੀਂ ਆਪੇ ਹੀ ਘਰੇ ਬੋਲਿਆ ਨੇ ਮੰਮੀ ਨੇ ਸਿਖਾਈ ਮੰਮੀ ਨੇ ਸਾਨੂੰ ਸਿਖਾ ਦਿੱਤੀ।
ਹਾਂਜੀ, ਦੇਖਾ ਦੇਖੀ ਸਿੱਖ ਲਿਆ ਸਭ ਕੁਛ
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਹੈ।
ਸਾਡੀ ਵੀ ਵੱਡੀ ਭੈਣ ਬਿਊਟੀਸ਼ਨ ਦਾ ਸਿੱਖਦੀ ਸੀ ਨਾ ਗਿਆਰਵੀਂ ਵਿੱਚ, ਗਿਆਰਵੀਂ ਵਿੱਚ ਸਿੱਧ ਦੇ ਸਕੂਲ ਵਿੱਚ ਐਕਟੀਵਿਟੀਜ ਹੁੰਦੀਆਂ ਸੀਗੀਆਂ। ਹਾਊਸ ਕੰਪੀਟੀਸ਼ਨ ਅਤੇ ਹਾਊਜ਼ ਕਪੀਟੀਸ਼ਨ ਵਿੱਚ ਐਕਟੀਵਿਟੀਜ਼ ਹੁੰਦੀ ਸੀ, ਅਤੇ ਐਕਟੀਵਿਟੀ ਦਾ ਇਹਦਾ ਬ੍ਰਿਟੀਸ਼ਨ ਦਾ ਸੀ, ਅਤੇ ਬ੍ਰਿਟੀਸ਼ਨ ਹੀਨੇ ਬਹੁਤ ਕੁਛ ਸਿੱਖਿਆ ਸੀਗਾ।
ਅੱਛਾ ਜੀ।
ਅਤੇ ਇਨੇ ਜੂੜੇ-ਵੂੜੇ ਵੀ ਸਿੱਖੇ ਸੀ।
ਹਾਂਜੀ।
ਤੇ ਜੂੜੇ ਵੀ ਬਹੁਤ ਸਾਰੇ ਆਂਦੇ ਸੀ ਮੇਰੀ ਭੈਣ ਨੂੰ ਮਹਿੰਦੀ, ਬਿਊਟੀ ਵਿੱਚ ਵੀ
ਹਾਂਜੀ-ਹਾਂਜੀ।
ਔਰ ਫੇਸ਼ੀਅਲ, ਬਰਾਈਡਲ ਮੇਕਅੱਪ ਫਿਰ ਜਿੱਦਾਂ, ਦਾ ਉਹ ਹੁੰਦਾ ਸੀ ਨਾ ਇਗਜ਼ਾਮ ਅਤੇ ਇਗਜ਼ਾਮ ਦੀ ਵੀ ਚਾਹੀਦੀ ਹੁੰਦੀ ਹਨੇ। ਅਤੇ ਮੈਂ ਔਰ ਮੇਰੀ ਕਲਾਸਮੇਟਸ ਜਾ ਜਾਂਦੀਆਂ ਸੀਗੀਆਂ। ਕਿਸੇ ਨੂੰ ਸ਼ੇਰ ਬਣਾਣਾ ਕਿਸੇ ਨੂੰ ਮਾਤਾ ਤਰ੍ਹਾਂ ਨੀ ਬਣਾਨਣਾ ਕਿਸੇ ਨੂੰ ਕੁਝ ਬਣਾਉਣਾ, ਮਤਲਬ ਅਲੱਗ ਅਲੱਗ ਟੋਪਿਕ ਹੁੰਦੇ ਸੀ। ਉਹਦੇ ਵਿੱਚ ਉਹ ਬਣਾ ਕੇ ਦੇਣਾ ਹੁੰਦਾ ਸੀ, ਉਹਦੇ ਹਿਸਾਬ ਦਾ ਇਹ ਮੇਕਅਪ ਕਰਨਾ ਹੁੰਦਾ ਸੀਗਾ।
ਹਾਂਜੀ, ਉਹ ਤੇ ਹੁੰਦਾ ਹੀ ਆ ਫੇਰ ਕਿਉਂਕ ਹੁਣ ਤਾਂ ਗੌਰਮੈਂਟ ਨੇ ਈ ਬੜੇ ਚਲਾਏ ਸੀ ਨਾ ਛੁੱਟੀਆਂ ਵਿੱਚ ਕੀ ਐ ਸਿੱਖੋ ਐ ਸਿੱਖੋ ਕੈਂਪ ਚਲਾਉਂਦੀ ਐ ਗੋਰਮੈਂਟ
ਹਾਂਜੀ।
ਓ ਬੇਕਾਰ ਆ ਇੰਨਾ ਕੁਛ ਸਿਖਾਂਦੇ ਨੀ ਐ।
ਔਰ ਸਾਡੇ ਗੁਰਦੁਵਾਰਿਆਂ ਵਿੱਚ ਸਭ ਕੁਛ ਫ੍ਰਰੀ ਵਿੱਚ ਹੀ ਹੋ ਜਾਂਦਾ।
ਹਾਂਜੀ।
ਹੁਣ ਸਮਰ ਕੈਂਪ ਜੋ ਲੱਗਦੇ ਨੇ ਬੱਚਿਆਂ ਲਈ, ਉਹਦੇ ਵਿੱਚ ਇੱਕ ਰੁਪਈਆ ਨਹੀਂ ਲੈਂਦੇ। ਔਰ ਪੰਜਾਬੀ ਹਰੇਕ ਧਰਮ ਦਾ ਸਿੱਖ ਸਕਦਾ। ਕੋਈ ਪਰਸ਼ੈਲਿਟੀ ਨੀ ਐ।
ਨਹੀਂ-ਨਹੀਂ, ਨਹੀਂ ਨਹੀਂ,
ਤੇ ਲਾਸਟ ਈਅਰ ਵੀ ਗਈ ਸੀ ਨਾ ਮੇਰੀ ਕੁੜੀ, ਤੇ ਉਹਨੂੰ ਤੇ ਸ਼ਬਦ ਬੋਲਣੇ ਆਂਦੇ ਨੇ। ਤੇ ਇੱਕ ਕੁੜੀ ਹੋਰ ਆ ਗਈ ਵਿੱਚ, ਤੇ ਇਹਨੇ ਨਾ ਇੱਕ-ਦੋ ਹਾਂ ਤੇ ਇਹ ਨਾ ਪਿਛਲੇ ਮਹੀਨੇ ਫਿਰ ਗਈ ਨੀ ਗੁਰਦੁਆਰੇ ਨਹੀਂ, ਤਾਂ ਡੇਲੀ ਜਾਂਦੀ ਸੀ। ਰਹਿ ਰਾ ਸਾਹਬ ਦੇ ਟਾਈਮ ਤੇ ਉਹਦੇ ਬਾਅਦ ਇਹ ਆਰਤੀ ਕਰਦੀ ਸੀ। ਆਪਣੀ ਫਰੈਂਡ ਦੇ ਨਾਲ ਤੇ ਇਹ ਇੱਕ ਇੱਕ ਮਹੀਨਾ ਗਈ ਨੀ। ਤੇ ਫਿਰ ਨਾ ਉਸ ਡੀਪੀ ਦੀਦੀ ਨੇ ਮੈਨੂੰ ਕਾਲ ਕਰਕੇ ਕਿਹਾ ਕੀ ਜਦ ਸਮਰ ਕੈਂਪ ਸਟਾਰਟ ਹੋਏ ਸੀ। ਕਿ ਕੁੜੀ ਨੂੰ ਭੇਜਦੇ ਕਰੋ ਤੇ ਮੇਰੀ ਕੁੜੀ ਨੇ ਫੇਰ ਜਾਣਾ ਸ਼ੁਰੂ ਕਰਤਾ। ਜਦੋਂ ਐ ਗਈ ਤੇ ਜਦੋਂ ਲਾਸਟ ਸੈਕਿੰਡ ਲਾਸਟ ਗਏ ਸੀ। ਰਕਾਵਗੰਜ ਗੁਰਦੁਆਰੇ ਦੀ ਜਾ ਕੇ ਕੀਰਤਨ ਕਰਨਾ ਸੀ। ਤੇ ਇਹਨੂੰ ਪਿੱਛੇ ਬੈਠਾਤਾ।
ਤੇ ਇਹਨੂੰ ਪਿੱਛੇ ਬਿਠਾਤਾ ਬੱਚਿਆਂ ਦੇ ਨਾਲ ਔਰ ਅੱਗੇ ਬਿਠਾਤਾ ਇੱਕ ਕੁੜੀ ਨੂੰ ਜਿਹੜੀ ਕੁੜੀ ਇਹਦੇ ਨਾਲ ਕੀਰਤਨ ਕਰਦੀ ਸੀ। ਉਹਨੂੰ ਔਰ ਇੱਕ ਹੋਰ ਨੂੰ, ਇਹਨੂੰ ਪਿੱਛੇ ਬਿਠਾਤਾ ਤੇ ਇਸ ਕੁੜੀ ਦੇ ਦਿੱਲੀ ਚ ਇਨਫੀ ਟੀ ਆ ਗਈ ਇਸ ਗੱਲ ਦੀ ਮੰਮਾ ਮੈਂ ਤੇ ਕੱਲ ਨਾ ਗੁਰਦਵਾਰੇ ਨੀ ਜਾਵਾਂਗੀ। ਮੈ ਕਿਹਾ ਇਹ ਕਦੀ ਨੀ ਬੋਲਣਾ ਗੁਰਦੁਆਰੇ ਨੀ ਜਾਵਾਂਗੀ। ਗੁਰਦੁਆਰੇ ਡੇਲੀ ਜਾਣਾ ਅਸੀਂ ਕਿਸੇ ਦੇ ਕਰਕੇ ਗੁਰਦੁਆਰੇ ਨੀ ਜਾਂਦੇ। ਅਸੀਂ ਬਾਬਾ ਜੀ ਦੇ ਕਰਕੇ ਗੁਰਦੁਆਰੇ ਜਾਂਦੇ ਆ।
ਗੱਲ ਨੂੰ ਕੋਈ ਕਹਿ ਕਰੋ ਕਿ ਸਾਡੇ ਕੋਲੋਂ ਆਂਦੇ ਨੀ ਜਿਹੜੇ ਤੁਸੀਂ ਬਿਠਾਏ ਸੀ ਉਹਨੂੰ ਕਰਵਾਓ। ਉਹ ਮੇਰੇ ਤੋਂ ਅੱਛਾ ਕਰ ਲੈਂਦੀ। ਬਸ ਇਦਾਂ ਕਹੋ
ਹਾਂਜੀ, ਤੇ ਮੈਂ ਉਹੀ ਕਹਿਤਾ ਮੈਂ ਕਿਹਾ ਦੇਖੋ ਦੀਦੀ ਫੇਰ ਅਗਲੇ ਦਿਨ ਜਦੋਂ ਇਹਨਾਂ ਨੇ ਰਕਾਵ ਗੰਜ ਜਾਣਾ ਸੀ। ਉਦੋਂ ਦੀਦੀ ਨੇ ਕੋਲ ਨੀ ਕੀਤੀ। ਕਿ ਜਸਮੀਤ ਤੂੰ ਵੀ ਆ ਜੀ ਇਹਨੂੰ ਕੋਲ ਕੀਤੀ ਨੀ। ਤੇ ਫਿਰ ਮੈਂ ਜਦੋਂ ਪਹੁੰਚ ਗਏ ਹੋਣਗੇ ਫਿਰ ਮੈਂ ਇਹਨਾਂ ਨੂੰ ਮੈਸੇਜ ਕੀਤਾ। ਕਿ ਜਦ ਤੁਸੀਂ ਮੇਰੀ ਕੁੜੀ ਨੂੰ ਇਹਦੇ ਵਿੱਚ ਕੀਰਤਨ ਵਿੱਚ ਹਾਜਰੀ ਨਹੀਂ ਲਗਾਣੀ ਸੀ। ਰਕਾਬਗੰਜ ਸਾਹਿਬ ਨਹੀਂ ਲੈ ਕੇ ਜਾਣਾ ਸੀ ਤੇ ਮੇਰੀ ਕੁੜੀ ਨੂੰ ਕਿਉਂ ਤੁਸੀਂ ਬੁਲਾਇਆ ਸੀ। ਉਹ ਤਾਂ ਡੇਲੀ ਜਿੱਦਾਂ ਆਂਦੀ ਸੀ, ਓਦਾਂ ਆਏਗੀ, ਬਾਕੀ ਤੁਸੀਂ ਕਿਉਂ ਬੁਲਾਇਆ ਸੀ ਉਹਨੂੰ? ਜਦੋਂ ਬੱਚੇ ਦੀ ਇਨਸਲਟ ਕਰਨੀ ਸੀ ਉੱਥੇ।
ਠੀਕ ਐ ਜੀ, ਠੀਕ ਆ ਫੇਰ ਕਰਨੇ ਆ ਕੋਲ, ਓਕੇ ਜੀ ਸਾਸੀ ਕਾਲ।